ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ, ਕੀ ਹਾਲ- ਚਾਲ ਹੈ ਤੁਹਾਡੇ?
ਵਧੀਆ ਜੀ ਵਧੀਆ। ਤੁਸੀਂ ਦੱਸੋ ਠੀਕ ਹੋ?
ਜੀ ਵਧੀਆ ਜੀ ਬਹੁਤ ਵਧੀਆ।
ਹੋਰ ਕੀ ਕਰ ਰਹੇ ਸੀ?
ਬਸ ਕੁਛ ਨੀ ਬੇਠੀ ਸੀ, ਅੱਜ-ਕੱਲ ਤੁਹਾਨੂੰ ਪਤਾ ਛੁੱਟੀਆਂ ਚੱਲਦੀਆਂ ਪਈਆਂ ਬੱਚੇ ਬਹੁਤ ਤੰਗ ਕਰਨ ਲੱਗ ਗਏ ਹੈ, ਕਦੇ ਕਹਿੰਦੇ ਆ ਮੰਮੀ ਸਾਨੂੰ ਉਹ ਵਾਲੀ ਵਿਅੰਜਨ ਬਣਾ ਦੋ ਕਦੇ ਕਹਿੰਦੇ ਸਾਨੂੰ ਉਹ ਵਾਲਾ ਵਿਅੰਜਨ ਬਣਾ ਦੋ ਅਲੱਗ-ਅਲੱਗ ਤਰ੍ਹਾਂ ਦੀ ਚੀਜ਼ਾਂ ਖਾਂਦੇ ਆ, ਕੋ ਪਤਾ ਨੀ ਹੈ, ਮੈਂ ਉਹਨਾਂ ਨੂੰ ਕਹਿੰਨੀ ਹਾਂ, ਉਹ ਇਹ ਤਾਂ ਜ਼ਿਆਦਾਤਰ ਬਾਹਰ ਦੀ ਚੀਜ਼ਾਂ ਹੀ ਖਾਣਾ ਪਸੰਦ ਕਰਦੇ ਨੇ, ਤੁਹਾਨੂੰ ਪਤਾ ਬੱਚ ਬੱਚੇ ਅੱਜ-ਕੱਲ ਦੇ
ਬਸ ਜੀ, ਸਾਰੇ ਬੱਚਿਆਂ ਦਾ ਇਹੀ ਹਾਲ ਐ, ਹਾਂਜੀ।
ਹਾਂਜੀ, ਪਰ ਮੇਰਾ ਦਿਲ ਇਹੀ ਕਰਦਾ ਕਿ, ਮੈਂ ਇਹਨਾਂ ਨੂੰ ਘਰਦੀਆਂ ਵਧੀਆ ਤੋਂ ਵਧੀਆ ਚੀਜ਼ਾਂ ਬਣਾਕੇ ਦੇਵਾਂ ਸਾਫ਼ ਸੁ ਕਿਉਂਕਿ ਆਪਾਂ ਘਰੇ ਤਾਂ, ਸਾਨੂੰ ਵੀ ਪਤਾ ਹੀ ਏ ਸਾਫ਼-ਸੁਥਰੀ ਚੀਜ਼ਾਂ ਬਣਾਂਨੇ ਆਂ।
ਅੱਛਾ, ਤੁਸੀਂ ਸਭ ਕੁਛ ਘਰੇ ਹੀ ਬਣਾ ਲੈਂਦੇ ਹੋ?
ਹਾਂਜੀ, ਮੈਂ ਸਾਰਾ ਕੁਛ ਘਰੇ ਹੀ ਬਣਾ ਲੈਂਨੀ ਆਂ। ਕਿਉਂਕਿ ਮੈਂ ਪੀ, ਮੈਂ ਪੀਜ਼ਾ ਬੱਚਿਆਂ ਨੂੰ ਬਨਾਕੇ ਦਿੰਨੀ ਆ ਇਡਲੀ, ਪੀਜ਼ਾ, ਇਡਲੀ, ਡੋਸਾ ਜੋ ਵੀ ਮਤਲਬ ਘਰੇ, ਵਧੀਆ ਤੋਂ ਵਧੀਆ ਚੀਜ਼ਾਂ ਬਣ ਜਾਂਦੀਆਂ ਨੇ, ਇਹਨਾਂ ਬੱਚਿਆਂ ਨੂੰ ਘਰੇ ਮਤਲਬ ਹੈਲਥੀ ਚੀਜ਼ਾਂ, ਜਿਹੜੀਆਂ ਉਹਨਾਂ ਨੂੰ ਮੋਟਾਪਾ ਵੀ ਨਾ ਆਵੇ ਜਿਹਦੇ ਨਾਲ, ਫਿਰ ਉਹ ਉਹਨਾਂ ਨੂੰ ਡਾਇਜੈਸਟ ਵੀ ਈਜੀਂ ਨਾਲ ਹੋ ਜਾਵੇ, ਉਹ ਮੈਨੂੰ ਚੀਜ਼ਾਂ ਵਧੀਆ ਲੱਗਦੀਆਂ, ਕਿ ਉਹਨਾਂ ਨੂੰ ਮੈਂ ਓ ਚੀਜ਼ਾਂ ਬਣਾਕੇ ਦੇਵਾਂ, ਜਿਹੜੀ ਅੱਜ-ਕੱਲ 'ਚ, ਹ, ਹਾਂ ਹਾਂਜੀ।
ਹਾਂਜੀ, ਨਾ ਤੇ ਚਲੋ ਫਿਰ, ਤੁਸੀਂ ਮੈਨੂੰ ਦੱਸੋ?
ਹਾਂਜੀ, ਤੁਸੀਂ ਕੀ ਕਰਦੇ ਓ ਮਤਲਬ ਘਰੇ ਬੈਠੇ? ਚੇ ਤੁਹਾਡੇ ਜੇ, ਮਤਲਬ ਏਦਾਂ ਮਤਲਬ ਹੁਣ ਛੁੱਟੀਆਂ ਚੱਲਦੀਆਂ ਪ ਤੁਹਾਡੇ ਵੀ ਚਲਦੀਆਂ ਪਈਆਂ।
ਛੁੱਟੀਆਂ ਸਾਡੇ ਵੀ ਐ ਤੇ ਬਸ, ਬੱਚੇ ਤਾਂ ਉਹੀ ਤੁਹਾਡੇ ਵਾਲੀ ਗੱਲ, ਕਿ ਬੱਚੇ ਤਾਂ ਥੋੜੀ-ਥੋੜੀ ਦੇਰ ਬਾਅਦ ਖਾਣ ਨੂੰ ਮੰਗਦੇ ਐ, ਸਵੇਰੇ ਸਾਡੇ ਵਾਲੇ ਤਾਂ ਰ੍ਹੋਟੀ ਨੀਂ ਖਾਂਦਾ ਜੀ। ਤੇ, ਕਹਿਗਾ, ਮੈਂ ਰੋਟੀ ਨੀ ਖਾਣੀ ਫਿਰ ਹੁਣ ਦੇਖੋ ਜੀ, ਰੋਟੀ ਨੀ ਖਾਇਗਾ, ਤਾਂ ਬੱਚਾ ਵੱਧੇ-ਫੁੱਲੇਗਾ ਕੈਂਵੇਂ ਨਾ, ਆਪ ਆਪਾਂ ਤੇ ਫੇਰ ਕੀ ਕਰੀਦਾ, ਮਾਵਾਂ ਤੇ ਮਾਵਾਂ ਹੀ ਹੁੰਦੀਆਂ ਜੀ, ਆਪਾਂ ਤਾਂ ਰੋਟੀ ਦਹੀਂ ਦੇ ਵਿੱਚ ਵਿੱਚ ਸਾਰੀਆਂ ਸਬਜ਼ੀਆਂ ਕੱਟਕੇ ਤੇ ਰ੍ਹੋਟੀ ਦੇ ਉੱਤੇ ਲਾਕੇ, ਤੇ ਉਹਨੂੰ ਜੀ ਏਅਰ ਫ੍ਰਾਇਰ ਚਲਾ ਦਿੰਨੀ ਆਂ, ਮੈਂ ਫਿਰ।
ਬੜੀ ਵਧੀਆ ਗੱਲ ਏ, ਬਹੁਤ ਵਧੀਆ। ਓਹੁਣੁ ਅਲੱਗ ਤਰ੍ਹਾਂ ਦਾ ਸਵਾਦ ਆ ਜਾਂਦਾ।
ਬਸ ਜੀ ਸਵਾਦ ਬਦਲ ਗਿਆ, ਅਸੀਂ ਉਹਨੂੰ ਇੱਕ ਰੋਟੀ ਪੀਜ਼ਾ ਦਾ ਨਾਂ ਦੇਤਾ ਬੱ ਬੱਚੇ ਸਾਡੇ ਉਸ ਤੋਂ ਬਾਗੋ-ਬਾਗ, ਨਾਲੇ ਜੀ ਬਾਹਰ ਚੀਜ਼ ਨੀ ਲਿਆਕੇ ਦਿੱਤੀ। ਨਾਲੇ ਦੇਖੋ ਜੀ ਮਾੜੀ ਚੀਜ਼ ਐ, ਹਾਂਜੀ।
ਸਹੀ ਗੱਲ, ਕਿਉਂਕਿ ਆਪਾਂ ਸਾਰੀ ਸਮੱਗਰੀ, ਆਪਾਂ ਕਹਿੰਦੇ ਤਾਜ਼ੀ ਹੀ ਵਰਤਦੇ ਹਾਂ। ਲਿਆਂਦੇ ਆ ਬਜ਼ਾਰ'ਚ ਤਾਜ਼ਾ ਲਿਆਂਨੇ ਹਾਂ, ਤੇ ਤਾਜ਼ਾ ਖੀਲਾਂਦੇ ਹਾਂ। ਤੇ ਉਹ ਸਵਾਦਿਸ਼ਟ ਬਣਦਾ ਏ? ਜਿਹੜੀ ਚੀਜ਼ਾਂ ਬੇਹੀਆਂ ਹੁੰਦੀਆਂ ਨੇ, ਹੁਣ ਦੁਕਾਨਦਾਰ ਤਾਂ ਬੇਹੀਆਂ ਚੀਜ਼ਾਂ ਚ ਚੁੱਕ ਲੈਂਦੇ ਨੇ, ਖਰਾਬ ਚੀਜ਼ਾ ਚੁੱਕ ਲੈਂਦੇ ਨੇ, ਉਹਨਾਂ ਦੀ ਸਬ, ਸਬਜ਼ੀਆਂ ਬਣਾ ਲੈਂਦੇ ਨੇ। ਉਹ ਆਪਾਂ ਨੂੰ ਹੈਲਥੀ ਨਹੀਂ ਐ, ਨਾਲੇ ਖ਼ਰਾਬ ਕਰ ਨੇ, ਪੇਟ'ਚ ਇਨਫੈਕਸ਼ਨ ਕਿੰਨੇ ਹੋ ਰਹੇ ਅੱਜ-ਕੱਲ, ਉਹਨਾਂ ਕਰਕੇ ਹੋ ਰਹੇ।
ਬਿਲਕੁਲ ਜੀ, ਬਿਲਕੁਲ-ਬਿਲਕੁਲ ਬੁਰੇ ਹਾਲ ਨੇ ਜੀ ਗਰਮੀ ਨਾਲ ਦੇਖੋ ਲੋਕੀ ਕੋਈ, ਹੁਣ ਆਪਣੇ ਵਰਗੇ ਦੇਖੋ ਜੀ, ਆਪਾਂ ਮਾਵਾਂ ਅਕਸਰ ਆਪਾਂ ਇਹੀ ਚਾਹਵਾਂਗੇ ਗੀਆ ਨਾ ਕਿ ਆਪਣਾ ਬੱਚਾ ਸਾਫ-ਸੁਥਰਾ ਖਾਵੇ, ਆਪਾਂ ਘਰੇ ਤੇਲ ਵੀ ਸਾਫ-ਸੁਥਰਾ ਵਰਤਾਂਗੇ, ਓ ਦੇਖੋ ਜੀ, ਪੀਜ਼ਾ ਬੱ ਚਿਆ ਨੇ, ਅੱਜ-ਕੱਲ ਰਾਂਤ ਲ ਚੱਕੀ ਹੋਈ ਹੈ, ਕਿ ਪੀਜ਼ੇ ਖਾਣੇ ਆ, ਉਹ ਛ ਖੱਟੀ ਜੀ ਸੋਸ ਪਾਂਦੇ, ਓ ਕਹਿੰਦੇ ਦਿਲਾਂ ਤੇ ਜੰਮ ਜਾਂਦੀ ਐ, ਬਿਮਾਰੀ ਦਾ ਕਾਰਨ ਬਣਦੀ ਹੈ ਅਸੀਂ ਤਾਂ ਉਹਦੀ ਜਗ੍ਹਾ ਦਹੀਂ ਦਾ, ਅਸੀਂ ਆਪਦੇ ਜਵਾਕ ਜੁਵਾਕਾਂ ਨੂੰ ਦੱਸਿਆ ਹੀ ਨਹੀਂ ਜੀ ਉਹ, ਸੋਸ ਕੀ ਹੈ ਅਸੀਂ ਉਹਦੀ ਜਗ੍ਹਾ ਦਹੀਂ ਦੱਸਿਆ ਹੋਇਆ ਕਿ ਦਹੀਂ ਖਾਓ।
ਬੜੀ ਵਧੀਆ, ਨਹੀਂ ਸਹੀ ਗੱਲ ਏ, ਮੈਂ ਵੀ ਅਰੇ, ਮੈਂ ਵੀ ਘਰੇ ਬਣਾਨੀ ਆਂ। ਮੈਂ ਕੀ ਕਰਦੀ ਆਂ, ਲਸਣ ਲੈ ਲੈਂਨੀ ਆਂ, ਤੇ ਪਨੀਰ ਲੈ ਲੈਂਨੀ ਆਂ। ਉਹਦੀ ਬਣ ਐ ਦੋਨਾਂ ਨੂੰ ਬੀਟ ਕਰਕੇ ਬਣਾਨੀ ਆਂ ਮੈ ਓਵਨ ਚ। ਦੋਨੋ ਹੈਲਦੀ, ਦੱਸਾਂ ਲਸਣ ਤੁਹਾਨੂੰ ਪਤਾ। ਘਰੇ ਕਿੱਡਾ ਵਧੀਆ ਚੀਜ਼ ਆ, ਮੈਂ ਵੀ ਪੀਜ਼ਾ ਘਰੇ ਬਣਾਉਦੀ ਹਾਂ। ਮੈਂ ਆਟੇ ਦਾ ਬਣਾਨੀ ਆਂ, ਮੈਂ ਬਾਜ਼ਾਰੀ, ਬੇਸ ਨਹੀਂ ਲੈ ਕੇ ਆਂਦੀ। ਮੈਂ ਬਜ਼ਾਰ, ਘਰੇ ਹੀ ਘਰੇ ਆਟੇ ਦਾ ਲੈ ਕੇ, ਹਾਂਜੀ ਬ੍ਰੈਡ। ਘਰੇ ਆਟੇ ਨੂੰ ਗੁੰਨ ਕੇ ਮੈਂ ਤੇ ਉਹਦੇ ਆਟੇ ਦਾ ਤਿਆਰ ਕਰਦੀ ਹਾਂ। ਮੈਂ ਆਟੇ ਦਾ ਵਧੀਆ, ਔਰ ਫਿਰ ਉਵੇਂ ਹੀ ਸਬਜ਼ੀਆਂ ਬਾਰੀਕ-ਬਾਰੀਕ ਕੱਟ ਕੇ। ਹਾਂਜੀ, ਜੋ ਚੀਜ਼ਾਂ ਹੁੰਦੀ ਜੋ ਸੋਸ ਤੁਸੀਂ ਉਹ ਲੈਂਦੇ ਹੋ ਤੁਸੀਂ ਘਰੇ ਕਿਉਂ ਨਹੀਂ ਬਣਾ ਸਕਦੇ। ਕਾਜੂ ਪਾਓ, ਵਧੀਆ, ਕਾਜੂ ਪੈਂਦੇ ਐ। ਕਾਜੂ ਪੈਂਦੇ ਆ ਵਿੱਚ, ਤੁਸੀਂ ਵੇਖੋ ਤੇ। ਮੈਂ ਕਹਿੰਦੇ ਆ ਕਾਜੂ ਦੇ ਨਾਲ ਪਨੀਰ ਪਾ ਕੇ ਤੇ ਵੇਖੋ।
ਹਾਂਜੀ, ਹਾਂਜੀ, ਨਹੀਂ ਮੈਂ ਜ਼ਰੂਰ ਬਣਾਵਾਂਗੀ ਜਿਵੇਂ ਤੁਸੀਂ ਮੈਨੂੰ ਦੱਸਿਆ। ਮੈਂ ਤਾਂ ਦਹੀਂ ਨਾਲ ਦਹੀਂ ਵਾਲਾ ਏਦਾਂ ਨਾ ਜੀ ਬੱਚਿਆਂ ਦੇ ਲੰਚ ਬੋਕਸ 'ਚ ਨਹੀ ਜਾਂਦਾ, ਉਹ ਥੋੜ੍ਹਾ ਗਿੱਲਾ ਗਿੱਲਾ ਹੋ ਜਾਂਦਾ। ਜਿਹੜਾ ਤੁਸੀਂ ਦੱਸਦੇ ਪਏ ਹੋ ਇਹ ਮੈਂ ਬਣਾ ਕੇ ਰੱਖਾਂਗੀ ਹਾਂਜੀ।
ਹਾਂਜੀ ਸਹੀ ਗੱਲ ਏ।
ਕੁੱਝ ਦੱਸੋ ਮੈਨੂੰ ਜਿਹੜਾ ਬੱਚਿਆਂ ਦੇ ਨਾ, ਮੈਂ ਕੱਲ ਨੂੰ ਡੱਬਿਆਂ ਚ ਵੀ ਦੇ ਸਕਾਂ ਹਨਾ ਜੇ। ਬੱਚੇ ਕਈ ਵਾਰ ਜਿੱਦ ਕਰਦੇ ਹੈ।
ਸਹੀ ਗੱਲ ਬਿਲਕੁਲ ਜੀ ਬਿਲਕੁਲ। ਮੈਂ ਇੱਕ ਬੱਚਿਆਂ ਨੂੰ, ਆਪਣੀ ਕਹਿੰਦੇ ਆ ਪੀਲੀ ਦਾਲ ਹੁੰਦੀ ਹੈ। ਉਹਨੂੰ ਰਾਤੀ ਭਿਓ ਕੇ ਰੱਖ ਦਿੰਦੇ ਨੇ, ਖਾਲੀ ਪੀਲੀ ਦਾਲ। ਦਾਲ ਭਿਓਤੀ, ਭਿਉਈ ਫਿਰ ਉਹਨਾ ਨੂੰ ਸਵੇਰੇ ਧੋਤਾ। ਸਾਫ਼ ਕਰਕੇ ਚੰਗੇ ਪਾਣੀ ਚ, ਫਿਰ ਉਹਨੂੰ ਕੀ ਕਹਿੰਦੇ ਆ? ਉਹਦੇ ਵਿੱਚ ਅਦਰਕ ਦਾ ਟੁਕੜਾ ਪਾਇਆ। ਤੇ ਆਪਣੀਆਂ ਮਿਰਚੀਆਂ ਪਾਈਆਂ ਨੇ, ਉਹਨਾਂ ਨੂੰ ਪੀਸ ਲਿਆ ਥੋੜਾ ਜਿਹਾ ਪਾਣੀ ਪਾ ਕੇ ਬੀਟ ਕਰ ਲਿਆ। ਫੇਰ ਉਹਨੂੰ ਘੋਲ ਲਓ ਥੋੜ੍ਹਾ ਜਿਹਾ ਘੋਲ ਕੇ, ਨਮਕ ਬਾਅਦ ਚੋਂ ਕੱਢ ਕੇ। ਉਹਦੇ ਵਿੱਚ ਨਮਕ ਮਿਰਚ ਜੋ ਤੁਸੀਂ ਮਸਾਲੇ ਜਿਵੇਂ ਬੱਚਿਆਂ ਦੇ ਹਿਸਾਬ ਨਾਲ, ਤੁਸੀਂ ਪਾ ਕੇ। ਤੇ, ਹਾਂਜੀ, ਕੋਈ ਨੋਨਸਟਿਕ ਕਾ ਤਵਾ ਵਰਤਦਾ ਹੈ। ਤੇ ਕੋਈ ਨੋਰਮਲ ਬਈ ਮੈਂ ਨੋਰਮਲ ਵਰਤਣਾ ਪਸੰਦ ਕਰਦੀ ਕਿਉਂਕਿ ਨੋਨਸਟਿਕ ਵੀ ਅੱਜ ਕੱਲ ਨਹੀਂ ਸਹੀ ਹੈ।
ਹਾਂਜੀ ਨਹੀਂ ਸਹੀ, ਬਿਲਕੁਲ ਜੀ, ਸਰੀਰ ਵਾਸਤੇ ਠੀਕ ਨੀ ਗਾ।
ਪਰ ਏ ਤੁਸੀਂ ਕੋਲ ਥੋੜ੍ਹਾ ਜਿਹਾ ਘਿਓ ਲਗਾ ਕੇ। ਤੁਹਾਡਾ ਉਹ ਵੀ ਬਹੁਤ ਵਧੀਆ ਬਣ ਜਾਂਦਾ, ਸਿਮ ਤੇ ਬਣਾਓ ਬੜਾ ਵਧੀਆ ਬਣ ਜਾਂਦਾ। ਪਤਲਾ ਪਤਲਾ ਲੇਪ ਬਣਾ ਕੇ, ਤੁਸੀਂ ਉਹਦੇ ਤੇ ਹਾਂਜੀ। ਅਤੇ ਉਸ ਸਾਈਡ 'ਤੇ ਮੈਂ ਪਨੀਰ ਦੀ ਭੁਰਜੀ ਬਣਾ ਲਈ, ਉਹਦੇ ਵਿੱਚ ਮੈਂ ਪਨੀਰ ਦੀ ਭੁਰਜੀ 'ਚ ਮੈਂ। ਜੋ ਚੀਜ਼ਾਂ ਹੁੰਦੀਆਂ ਨੇ ਘਰੇ ਪਈਆਂ ਨੇ। ਜੋ ਵੀ ਤੁਹਾਡੇ ਕੋਲ ਬੀਜ ਪਏ ਐ ਕੋਈ ਆਪਣੇ ਮਟਰ ਪਏ ਐ। ਜੋ ਵੀ ਛੋਟੇ ਛੋਟੇ ਚੀਜ਼ ਜੋਂ ਪਈਆਂ ਨੇ, ਗਾਜਰ ਪਈ ਹੈ, ਗਾਜਰ ਛਿਲਤੀ, ਸਾਰੀ ਸਬਜ਼ੀਆਂ ਬਣਾ ਕੇ ਉਹਨਾਂ ਨੂੰ। ਉਹਦਾ ਅਲੱਗ ਮਿਕਸਰ ਬਣਾ ਦਿੰਦੀ ਆ ਮੈਂ, ਉਹਨੂੰ ਭੁਨ ਲੈਂਦੀ ਆ। ਮੈ ਸਾਈਡ ਤੇ ਫੇਰ ਉਹਨਾਂ ਦੇ ਵਿੱਚ ਪਾ ਕੇ ਮੈਂ ਰੋਟੀ ਦੇਿੰਤੀ ਫਿਰ ਹਾਂਜੀ ਏਦਾਂ ਬਣਾ ਕੇ ਦੇਨੀ ਹਾਂ।
ਨਹੀਂ ਜੀ ਆਹ ਤਾਂ ਤੁਸੀਂ ਬੜਾ ਹੀ ਵਧੀਆ ਦੇਖੋ ਜੀ ਦਾਲਾਂ ਦੇ ਵਿੱਚ ਤਾਂ ਪ੍ਰੋਟੀਨ ਬਹੁਤ ਹੁੰਦਾ। ਬੱਚੇ ਕਿੱਥੇ ਦਾਲਾਂ ਖਾਂਦੇ, ਨਾਲੇ ਤਾਂ ਜਵਾਕਾਂ ਨੂੰ ਪਤਾ ਵੀ ਨਾ ਲੱਗੇ। ਕੀ ਇਹ ਦਾਲ ਹੈ, ਕਿ ਕੀ ਹੈ? ਬਈ ਇਹ ਤਾਂ ਬੜੀ ਵਧੀਆ ਮੈਂ ਤਾਂ ਜੀ ਬਣਾ ਕੇ ਦਵਾਂਗੀ ਆਪਦੇ ਕਾਕੇ ਨੂੰ ਸਵੇਰੇ ਹੀ। ਕਿਉਂਕਿ ਦੇਖੋ ਜੀ ਮੇਰਾ ਬੱਚਾ ਨਾ ਰੋਟੀ ਤੋਂ ਬੜਾ ਹੀ ਭੱਜਦਾ। ਉਹਨੂੰ ਇਹ ਹੁੰਦਾ ਕਿ ਛੁੱਟੀਆਂ ਤਾਂ ਬਾਹਰ ਦਾ ਖਵਾਈ ਚੱਲੋ ਮੈਨੂੰ ਵੰਨ-ਸਵੰਨਾ।
ਸਹੀ ਗੱਲ ਐ, ਬਿਲਕੁਲ ਸਹੀ ਗੱਲ ਐ। ਜਦੋਂ ਬੱਚਿਆਂ ਦਾ ਆਪਾਂ ਟੇਸਟ ਬਦਲਣਾ, ਸਵਾਦ ਬਦਲਾਂਗੇ। ਤੇ ਆਪਾਂ ਆਪਾਂ, ਦੀ ਰਸੋਈ ਤੋਂ ਸ਼ੁਰੂ ਕਰ। ਕਿਉਂਕਿ ਆਪਾਂ ਰਸੋਈ ਨੂੰ ਬਹੁਤ ਚੰਗੀ ਤਰ੍ਹਾਂ ਸਾਫ਼- ਸੁਥਰਾ ਰੱਖਦੇ ਹਾਂ, ਖ਼ਾਸ ਕਰਕੇ ਧਿਆਨ ਰੱਖਦੇ ਆਂ ਉਹਦੇ ਵਿੱਚ।
ਬਿਲਕੁਲ ਜੀ- ਬਿਲਕੁਲ, ਹੋਰ ਕੀ
ਜਿਹੜੀ ਜਦੋਂ ਆਪਾਂ ਖਾਣਾ, ਆਪਾਂ ਕਹਿੰਦੇ ਨਾ ਆਪਾਂ ਭੋਜਨ ਬਣਾ ਰਹੇ ਆਂ। ਤੇ ਉਹਨੂੰ ਦਿਸਣ, ਜਦੋਂ ਵਧੀਆ ਬਣਾਣੇ ਆ ਤਰੀਕੇ ਨਾਲ ਸਮੈਲ ਕਿੱਥੋਂ ਤੱਕ ਪਹੁੰਚਦੀ ਐ, ਨਾਲ ਦੇ ਪੜੋਸੀ ਵੀ ਪੁੱਛਦੇ ਤੁਸੀਂ ਕੀ ਬਣਾਇਆ।
ਬਿਲਕੁਲ ਸਹੀ ਗੱਲ ਐ।
ਹਾਂਜੀ, ਤੇ ਤੁਹਾਡੇ ਨਾਲ ਦੇ ਪੜੋਸੀ ਵੀ ਪੁੱਛਦੇ ਹੋਣਗੇ। ਬਿਲਕੁਲ ਜੀ, ਤੁਸੀਂ ਅੱਜ ਕੀ ਬਣਾਇਆ, ਤੁਹਾਡੀ ਸਮੈਲ ਆ ਰਹੀ ਜੀ।
ਹਾਂਜੀ- ਹਾਂਜੀ, ਉਹ ਤਾਂ ਹੈ ਹੀ ਆ, ਅਸੀਂ ਤਾਂ ਦੇਖੋ ਜੀ, ਹੁਣ ਬੱਚੇ ਨਾ ਮੇਰਾ ਕਾਕਾ ਘਰੇ ਆ ਕੇ ਦੱਸੇਗਾ ਮੰਮਾ ਹੁਣ ਤੇ ਟਿਫਨ ਵਿੱਚ ਮੈਗੀ ਆਈ ਤੁਸੀਂ ਮੈਨੂੰ ਵੀ ਬਣਾ ਕੇ ਦੋ, ਅਸੀਂ ਤਾਂ ਜੀ ਦੇਖੋ ਆਟੇ ਦੀਆਂ ਸੀਵੀਆਂ ਵਟਵਾਈਆਂ, ਤੇ ਸੇਵੀਆਂ ਤੇ ਨੂੰਨ ਨੂੰ ਹਲਦੀ ਪਾ ਕੇ ਬਣਾ ਦਈ ਦੀਆਂ, ਅਸੀਂ ਕਿਤੇ ਪੁੱਤਰ ਆਹੀ ਮੈਗੀ ਆ, ਉਹ ਆਹੀ ਲਿਆਂਦਾ, ਤੇ ਤੂੰ ਵੀ ਆਹੀ ਖਾ ਲੈ, ਦੇਖ ਦੇਖੋ ਜੀ, ਮਾਵਾਂ ਨੇ ਜਿਹੜਾ ਧਿਆਨ ਬੱਚਿਆਂ ਦਾ ਰੱਖਣਾ, ਉਹ ਬਾਜ਼ਾਰ ਵਾਲਿਆਂ ਨੇ ਥੋੜ੍ਹੀ ਰੱਖਣਾ।
ਨਹੀਂ ਕਰਨਾ, ਸਹੀ ਗੱਲ ਐ, ਬਿਲਕੁਲ ਵੀ ਸਹੀ ਗੱਲ ਐ।
ਤੁਸੀਂ ਮੰਨੋਗੇ, ਮੈਂ ਕਦੇ ਕੇਕ ਆਪਣਾ ਬਰਡੇ ਵੀ ਆਂਦਾ ਨਾ ਬੱਚਿਆਂ ਦਾ ਤੇ ਮੈਂ ਕੇਕ ਵੀ ਆਟੇ ਦਾ ਬਣਾਂਦੀ ਆਂ, ਬੱਚਿਆਂ ਵਾਸਤੇ ਘਰੇਂ। ਮੈਂ ਉਹਦੇ ਦਹੀਂ ਨੂੰ ਬੀਟ ਕਰ ਦਿੰਦੀ ਆ ਚੰਗੀ ਤਰ੍ਹਾਂ, ਚੰਗੀ ਤਰ੍ਹਾਂ ਉਹਦੇ ਕੋਈ- ਕੋਈ- ਕੋਈ ਵਨੀਲਾ ਸੈਂਸ ਕੁਛ ਵੀ ਪਾਂਦੀ। ਤੁਸੀਂ ਘਰੇ-ਘਰੇ- ਘਰੇ ਪਪੀਤਾ, ਐਪਲ ਪਾ ਸਕਦੇ ਹੋ। ਉਹਨੂੰ ਪੀਸ ਕੇ ਚੰਗੀ ਤਰ੍ਹਾਂ, ਤੁਸੀਂ ਕੁਛ ਵੀ ਤੁਹਾਡੇ ਘਰੇ ਫਰੂਟ ਪਿਆ ਕੋਈ ਵੀ ਪਿਆ ਮੈਂਗੋ ਪਿਆ, ਮੈਂਗੋ ਫਲੇਵਰ ਤੁਹਾਨੂੰ ਆਪੇ ਹੀ ਮਿਲ ਜਾਏਗਾ।
ਹਾਂਜੀ ਅੰਬ ਚੰਗਾ ਐ ਸਿਲਕ, ਹਾਂਜੀ ਬੱਚਿਆਂ ਦਾ ਨਾਲੇ ਮਨ ਪਸੰਦ ਐ।
ਨਾਲੇ ਮਨ ਪਸੰਦ ਐ, ਇਹ ਬਹੁਤ ਵਧੀਆ ਕੇਕ ਤਿਆਰ ਹੁੰਦਾ, ਮੈਂ ਤਾਂ ਘਰੇ ਬੱਚਿਆਂ ਨੂੰ ਇਹੀ ਸਪੈਸ਼ਲ ਬਣਾ ਕੇ ਦਿੰਦੀ ਆਂ।
ਹੋਰ ਜੀ, ਹੁਣ ਬਿਮਾਰੀਆਂ ਦੇ ਨਾਮ ਸੁਣੀ ਤੇ ਬਿਲਕੁਲ ਸਹੀ ਗੱਲ ਐ ਜੀ, ਹੁਣ ਬਿਮਾਰੀਆਂ ਦੇ ਵੰਨ- ਸਵੰ ਦੇ ਨਾਮ ਸੁਣੀ ਦੇ ਐ ਨਾ, ਡਰ ਹੀ ਲੱਗਣ ਲੱਗ ਗਿਆ ਕਿ ਬੱਚਿਆਂ ਨੂੰ ਆਪਦੇ ਹੱ ਹੱਥਾਂ ਨਾਲ ਖਵਾਈਏ, ਕਿਉਂਕਿ ਜੇ ਦੇਖੋ ਆ ਬਾਹਰੋਂ ਬ ਬੱਚੇ ਆ ਖਾਂਦੇ ਏ ਨੀ। ਉਹਨਾਂ ਨੇ ਪਤਾ ਨੀ ਕਿੰਨੀ ਵਾਰ ਤੇਲ ਨੂੰ ਵਰਤਿਆ ਹੁੰਦਾ, ਇੱਕੋ ਤੇਲ ਨੂੰ ਵਾਰ- ਵਾਰ ਗਰਮ ਕਰਕੇ ਵਰਤੀ ਜਾਂਦੇ, ਵਰਤੀ ਜਾਂ ਡਾਕਟਰ ਕਹਿੰਦੇ ਤੇਲ ਵਰਤੋ ਨਾ, ਉਹ ਤਾਂ ਦੇਖੋ ਜੀ, ਹਰ ਇੱਕ ਚੀਜ਼ ਤੇਲਾਂ ਦੇ ਵਿੱਚ ਬਣਾ-ਬਣਾ ਜਵਾਕਾਂ ਨੂੰ ਖਵਾਈ ਜਾਂਦੇ ਨੇ।
ਸਹੀ ਗੱਲ ਐ, ਕਿਉਂਕਿ ਦੇਖੋ ਜਦੋਂ ਇਕ ਮਾਂ ਬਣਾਂਦੀ ਐ ਉਹਦੇ ਵਿੱਚ ਸਭ ਤੋਂ ਵੱਡੀ ਚੀਜ਼ ਪਤਾ ਕੀ ਹੁੰਦਾ, ਪਿਆਰ। ਠੀਕ ਐ। ਤੇ ਭੋਜਨ ਮੈਂ ਕਹਿੰਨੀ ਆਂ, ਹੋਰ ਸਵਾਦਿਸ਼ਟ ਹੋ ਜਾਂਦਾ। ਕਿਉਂਕਿ ਮਾਂ ਜਦੋਂ ਆਪਣੇ ਬੱਚੇ ਨੂੰ ਪਿਆਰ ਨਾਲ ਬਣਾ ਕੇ ਖਿਲਾਂਦੀ ਐ ਉਹਨਾਂ ਵਿਅੰਜਨਾਂ ਨੂੰ ਚੰਗੀ-ਚੰਗੀ ਤਰ੍ਹਾਂ, ਤੇ ਰਸੋਈ ਚ ਨਾ ਕਹਿੰਦੇ ਉਹ ਇੱਕ ਅਲੱਗ ਹੀ ਚੀਜ਼ ਹੁੰਦੀ ਏ, ਮਜ਼ਾ ਆ ਜਾਂਦਾ ਦੇਖ ਕੇ ਕਹਿੰਦੇ। ਉਹ ਚੀਜ਼ ਦੀ ਕਹਿੰਦੇ, ਸਵਾਦ ਇੰਨਾ ਵੀ ਸਵਾਦ ਨਾ ਹੋਵੇ। ਉਹ ਤਾਂ ਵੀ ਸਵਾਦ ਬਣ ਜਾਂਦੀ ਐ।
ਬਿਲਕੁਲ ਜੀ ਰੀਸੋ, ਹਾਂਜੀ- ਹਾਂਜੀ। ਤੁਹਾਡੀ ਗੱਲ ਜਵਾਂ ਸਹੀ ਐ ਭੈਣ ਜੀ, ਉਹੀ ਐ ਨਾ ਹੁਣ ਆਪਣੇ ਬੱ ਬੱਚਿਆਂ ਨੂੰ ਦੇਖ ਕੇ ਆਪਣਾ ਬੱਚਾ ਟਿਫਨ ਚ ਲੈ ਕੇ ਜਾਊਗਾ, ਨਾਲ ਦੇ ਬੱਚੇ ਵੀ ਘਰ ਜਾ ਕੇ ਦੱਸਦੇ ਹੋਣੇ ਆ, ਕਿ ਉਹ ਅੱਜ ਜਾਂ ਟਿਫਨ ਚ ਲੈ ਸਾਨੂੰ ਵੀ ਬਣਾ ਕੇ, ਦੇਖੋ ਜੀ ਉਹਨਾਂ ਦੀਆਂ ਆਦਤਾਂ ਵੀ ਛੜੀਦੀਆਂ, ਫਿਰ ਬਾਹਰ ਵਾਲੀਆਂ।
ਹਾਂਜੀ ਬਿਲਕੁਲ- ਬਿਲਕੁਲ, ਜੇ ਇੱਕ ਬੱਚਾ ਰੋਜ਼ ਵੇਖਦਾ ਨਾ, ਉਹ-ਉਹ ਦੇਖਦਾ ਕਿ ਬਈ ਇਹ ਬੱਚਾ ਇਹ ਰੋਜ਼ ਤੇ ਆਪਣੀ ਮੰਮੀ ਨੂੰ ਦੱਸਦਾ ਕਿ ਮੰਮੀ ਮੈਨੂੰ ਵੀ ਉਹ ਬੱਚਾ ਉਹ ਲੈ ਗਿਆ। ਕਦੀ ਬਿਮਾਰ ਨਹੀਂ ਹੁੰਦਾ ਉਹ ਠੀਕ ਰਹਿੰਦਾ ਮੈਂ ਹਮੇਸ਼ਾ ਬਿਮਾਰ ਰਹਿੰਦਾ ਡਾਕਟਰਾਂ ਕੋਲ ਜਾਣਾ। ਇਹ ਚੀਜ਼ ਚ ਕਰਕੇ ਹੁੰਦੀ ਹੈ ਵੀ ਬੱਚਤ ਹੁੰਦੀ ਹੈ।
ਬਿਲਕੁਲ ਜੀ ਬਿਲਕੁਲ ਤੁਹਾਡੀ ਗੱਲ ਜਵਾਂ ਸਹੀ ਹੈ। ਬਸ ਇਸੇ ਲਈ ਨਾ, ਹੁਣ ਆਹ ਦੇਖੋ ਕੋਲਡ ਡਰਿੰਕ। ਚੱਲੀਆਂ ਨੇ ਬੱਚੇ ਝੱਟ ਗਰਮੀ ਲੱਗਦੀ ਹੈ ਪੈਸੇ ਮੰਗ ਕੇ ਬਾਹਰ ਪਹੁੰਚ ਜਾਂਦੇ। ਅਸੀਂ ਤਾਂ ਕੱਚੀ ਲੱਸੀ ਤੇ ਸ਼ਿਕੰਜਵੀ ਨਿੰਬੂ ਵਾਲੀ ਬਣਾ ਕੇ ਰੱਖ ਦੇਈ ਦੀ ਹੈ ਕਿ ਨਾ ਤਾਂ ਬੱਚੇ ਪਹਿਲਾਂ ਹੀ ਉਹਨਾਂ ਦੇ ਟੈਮ ਤੋਂ ਪਹਿਲਾਂ ਬਣਾ ਕੇ ਰੱਖ ਦੋ। ਇਹ ਤਾਂ ਦੇਖੋ ਜੀ ਅੱਜ ਕੱਲ ਮੈਂ ਦੇਖਦੀ ਹਾਂ, ਹਰ ਕਿਸੇ ਦੇ ਹੱਥ ਚ ਕੋਲਡ ਡਰਿੰਕ ਵਾਲੀ ਬੋਤਲ ਫੜੀ ਹੁੰਦੀ ਐ।
ਸਹੀ ਗੱਲ ਏ ਬਿਲਕੁਲ ਤੁਹਾਡੀ ਗੱਲ ਸਹੀ ਏ ਦੇਖੋ ਤੁਸੀਂ ਦੇਖਿਆ ਪੰਜਾਬੀ ਖਾਣੇ ਅੱਜ ਕੱਲ੍ਹ ਦੇ ਟਾਈਮ ਚ ਕਿੰਨੇ ਸਵਾਦ ਹੁੰਦੇ ਹੈ ਤੇ ਮਸ਼ਹੂਰ ਵੀ ਹੈ ਉਹਨਾਂ ਦੀ ਖੁਸ਼ਬੂ ਵੀ ਬਹੁਤ ਹੈ।
ਠੀਕ ਏ ਦੀਦੀ ਜੀ ਓਕੇ ਜੀ, ਸਤਿ ਸ੍ਰੀ ਕੱਲ ਆਪਾਂ ਫੇਰ ਗੱਲ ਕਰਨੀ।
ਸਤਿ ਸ੍ਰੀ ਅਕਾਲ, ਠੀਕ ਏ ਜੀ ਸਤਿ ਸ੍ਰੀ ਅਕਾਲ।